ਹੋਰ ਭਾਜੀ ਕੀ ਹਾਲ-ਚਾਲ?
ਸਾਸਰੀ ਕਾਲ ਭਾਜੀ ਠੀਕ ਓਂ, ਵਦੀਆ-ਵਦੀਆ ਤੁਸੀਂ ਸਨਾਓ।
ਵਦੀਆ-ਵਦੀਆ ਤੁਸੀ ਸਨਾਓ ਹੋਰ ਘਰ ਪਰਿਵਾਰ ਵਦੀਆ ਸਬ। ਬਸ ਕੁਛ ਨੀ, ਕੰਮ ਕਰ ਰਏ ਸੀ ਮੈਂ ਕਿਆ ਚਲੋਂ ਭਾਜੀ ਕੋਲ ਕੋਈ ਪੁੱਛ ਈ ਲਈਏ।
ਹੋਰ ਫੇਰ ਗਏ ਦੇ ਭਾਜੀ ਕਿੱਥੇ ਘੁੰਮਨ ਘਾਮਨ।
ਮਤਲਬ ਗਰਮੀ ਬੋਤ ਹੋਈਦੀ ਐ ਬੱਚੇ ਕੈਂਦੇ ਆ ਪਾਪਾ ਗਰਮੀ ਬੜੀ ਹੈਗੀ ਐ ਕਿ ਓਥੇ ਜਾਵਾਂਗੇ, ਪ੍ਰੋਗਰਾਮ ਤੇ ਬਨੇਆ ਪਿਆ ਸੀ। ਪੰਜਾਬ ਸਾਈਡ ਦਾ ਘੁੰਮਨ ਦਾ। ਪਰ ਫਿਰ ਗਰਮੀ ਕਰਕੇ ਥੋੜਾ ਮਨ ਜਾ ਕਰ ਨੀ ਰਿਆ ਦੇਖਦੇ ਆ ਹੁਨ ਬਰ ਬਰਸਾਤਾਂ ਸਟਾਟ ਹੋ ਜਾਨੀ ਐ, ਫੇਰ ਮਜ਼ਾ ਨੀ ਆਂਦਾ ਘੁੰਮਨ ਤੇ, ਤੁਸੀਂ ਸਨਾਓ ਤੁਸੀਂ ਨੀ ਗਏ ਕਿੱਥੇ ਐ ਹੈਲੋ,
ਹੈਲੋ,
ਮੈਂ ਕਿਆ ਤੁਸੀਂ ਨੀ ਗਏ ਕਿੱਥੇ ਘੁੰਮਨ।
ਮੈਂ ਭਾਜੀ ਜਾਨੈ ਹੁਨੇ ਥੋੜਾ ਦਿਨ ਤਕ ਅੰਮ੍ਰਿਤਸਰ ਜਾਨੈ ਓਥੇ ਦਰਸ਼ਨ ਕਰਨ।
ਅੱਛਾ ਦਰਸ਼ਨ ਕਰਨ, ਗਰਮੀ ਬੜੀ ਐ ਯਾਰ ਓਥੇ ਤੇ।
ਫਰੀ ਸਟੈਲ ਏ। ਤੇ ਬਾਰ ਤੈਨੂੰ ਪਤਾ ਤੇ ਦੁਪੈਰ ਤੋਂ ਬਾਦ ਚੁਪੈਰਾ ਸਾਬ ਲਗਦੈ ਓਥੇ ਚੁਪੈਰਾ
ਅੱਛਾ ਗੁਰਦਵਾਰੇ ਜਾਨਾ ਏ ਅੱਛਾ ਫੈਮਲੀ ਨਾਲ ਜਾਨਾ ਜਾਂ ਕੱਲੇ ਚੱਲੇਓਂ।
ਨਈ ਫੈਮਲੀ ਨਾਲ ਚਾਈ ਚਾਈਦਾ ਆਪ ਟ੍ਰੇਨ ਟਰੂਨ ਦਾ ਅਪਡੇਟ ਟ੍ਰੇਨ ਹੈਗੀ ਏ ਏਥੋਂ ਚਾਰ ਪੰਜ ਵਜੇ ਟ੍ਰੇਨ ਹੈਗੀ ਐ। ਓਥੇ ਗਿਆਰਾਂ ਬਾਰਾਂ ਵਜੇ ਪਹੁੰਚ ਜ ਫੈਮਿਲੀ ਨੀ ਲੱਗੀ ਮੰਮੀ ਡੈਡੀ ਐ ਭਰਾ ਐ ਭੈਣਾਂ ਭੈਣ ਸਬ-ਸਬ ਨਾਲ ਹੈਗੀ।
ਸਾਰਿਆਂ ਨਾਲ ਚਲੋ ਵਧੀਆ ਵੇ ਥੋੜ੍ਹਾ ਇੰਜੋਏ ਵੀ ਕਰਨਾ ਚਾਈਦਾ ਵੇ ਜ਼ਿੰਦਗੀ ਵਿਚ ਹੋਰ ਕੀ ਚਲੋ ਬਾਬਾ ਜੀ ਦੇ ਵੀ ਦਰ ਚਲੋ ਐਨੇ ਵਦੀਆ ਜਗ੍ਹਾ ਜਾ ਰਏਂ ਓਂ ਹੋਰ ਕੀ ਐ।
ਹਾਂਜੀ-ਹਾਂਜੀ ਤੁਸੀਂ ਗਏ ਅੰਮ੍ਰਿਤਸਰ।
ਹਨ ਨਾ ਬਨ ਰਿਆ ਸੀ ਪ੍ਰੋਗਰਾਮ ਓਈ ਐ ਨਾ ਓ ਗਰਮੀ ਬੜੀ ਐ ਫਿਰ ਬੱਚੇ ਛੋਟੇ ਹੈਗਾ ਫੇਰ ਓ ਫੇਰ ਦਿ ਦਿੱਕਤ ਕਰਦਾ ਓ ਕੈਂਦੇ ਪਾਪਾ ਗਰਮੀ ਬੋਤ ਐ।
ਥੋੜਾ-ਥੋੜਾ ਹੈ ਮੌਸਮ-ਮੌਸਮ ਦੇ ਖਰਾਬੀ ਚੱਲ ਰਈ ਐ ਅੱਜ ਵੀ ਬਰਸਾਤ ਹੋਈ ਐ ਲੇਕਿਨ ਥੋੜਾ ਓਹੀ ਨਾ ਫੇਰ ਗਰਮੀ ਦੁਬਾਰਾ ਹੋ ਗਈ ਐ ਹੁੰਮਸ ਦੁਬਾਰਾ ਹੋ
ਹੂੰ ਓ ਤੇ ਹੈ ਸਈ ਗੱਲ ਐ ਚੱਲ ਜਦੋਂ ਪਰਮਾਤਮਾ ਬੁਲਾਨਗੇ ਤਾਂ ਹੀ ਜਾਣਾ ਜੀ ਦੇਖੋ ਹੋਰ ਕੀ।
ਹਾਂਜੀ ਬ ਅਜ ਕੱਲ੍ਹ ਬੋਸ ਬਣਾਈ ਚੱਲ ਰਿਹਾ ਕਦੀ ਧੁੱਪ ਨਿਕਲ ਜਾਂਦੀ ਹੈ, ਕਦੀ ਬਰਸਾਤ ਹੋ ਜਾਏਗੀ। ਕਤੀ ਨਹੀਂ ਹੋਏਗੀ। ਬਸ, ਅੰਮ੍ਰਿਤਸਰ ਵੀ। ਅੰਮ੍ਰਿਤਸਰ ਹੈ ਤੇ ਮਤਲਬ ਕਿ ਸ਼ਨੀਵਾਰ ਏਤਵਾਰ ਬਹੁਤ ਰਸ਼ ਹੁੰਦਾ ਹੈ। ਉਹ ਵੀ ਉੱਥੇ। ਉੱਥੇ ਦੇ ਜੇ ਸੇਵਾਦਾਰੀ ਕਹਿੰਦੇ ਜਿਹੜੇ ਤੁਸੀਂ ਆਉਣਾ ਤੇ ਵਿੱਚੋਂ ਆਓ ਸ਼ਨੀ ਏਤਵਾਰ ਨਾ ਆਓ।
ਹਾਂ ਸੰਗਤ ਜ਼ਿਆਦਾ ਹੋ ਜਾਂਦੀ ਹੋਣੀ ਹੈ ਸ਼ਨੀ ਐਤਵਾਰ।
ਕਿਉਂਕਿ ਇੱਥੇ ਰਸ਼ ਬਹੁਤ ਹੋ ਜਾਂਦਾ, ਬੱਚਿਆਂ ਕਰਕੇ ਬੜਾ ਔਖਾ ਹੋ ਜਾਂਦਾ, ਛੋਟੇ ਛੋਟੇ ਬੱਚੇ। ਬੱਚੇ ਹੁੰਦੇ ਹਨਾ।
ਹਾਂ ਹਾਂ ਹਾਂ ਮਤਲਬ ਇਹ ਵਿੱਚ ਜਾਏ ਬੰਦਾ ਅਗਰ। ਜਾਣਾ ਹੈ ਵਿੱਚ ਜਾਏ ਮਤਲਬ ਵੈਰਨ ਬੁੱਧਵਾਰ ਚੱਲ ਜੇ ਵੀਰਵਾਰ ਚੱਲ ਜੇ ਮਤਲਬ। ਤਾਂ ਦਰਸ਼ਨ ਵੀ ਸਹੀ ਹੋ ਜਾਂਦੇ ਆ ਹੋਰ ਕੀ
ਹਾਂਜੀ ਹਾਂਜੀ ਹਾਂ ਨਾਲੇ ਉੱਥੇ ਨਾਸ਼ਤੂ। ਉਹ ਤਾਂ ਹੋ ਤੇ ਜਾਂਦਾ ਲੇਕਿਨ ਲੈਣ ਅਰ ਮੱਥਾ ਟੇਕੋਗੇ ਲੈਣ ਚ ਲੱਗੋਗੇ ਦੋ ਤੋ ਤਿੰਨ ਤਿੰਨ ਘੰਟੇ। ਬੱਚਿਆਂ ਨੂੰ ਚੱਕਣਾ ਬੰਦਾ ਖੁਦ ਹੀ ਥੱਕ ਜਾਵੇਗਾ। ਬੱਚਿਆਂ ਨਾਲ ਤੇ, ਆ ਫਿਰ ਜਾਓ ਹਫਤੇ ਦੇ ਵਿੱਚ। ਛੇ ਚੱਲ ਜਾ ਹੋ ਬੁਧਵਾਰ ਚੱਲ ਜਾ ਵੀਰਵਾਰ ਚੱਲ ਜਾ।
ਬਿਲਕੁਲ ਗਰਮੀ ਬਹੁਤ ਹੈ ਨਾ ਬਾਹਰ ਜਾਵਾਂਗੇ ਬਣਾਵਾਂਗੇ ਪ੍ਰੋਗਰਾਮ ਹੋਰ ਕੀ ਦੇਖਣੇ ਆ। ਕਦੋਂ ਬਾਬਾ ਜੀ ਬੁਲਾਉਂਦੇ ਨੇ ਤਾਂ ਹੀ ਜਾਣਾ ਅਸੀਂ ਵੀ ਹੋਰ ਕੇ। ਮੈਂ ਮਨ ਤੇ ਕਰਦਾ ਕਿਤੇ ਦੂਰ ਹੋ ਕੇ ਆਇਏ। ਸਪੋਰਟ ਭਾਜੀ ਕਦੀ ਕਦਾ ਸੰਡੇ ਸੰਡੇ ਐਤਵਾਰ ਵਗੈਰਾ ਖੇਲ ਲਈ ਦਾ।
ਅੱਛਾ ਅੱਛਾ ਆ ਸੰਡੇ ਫਰੀ ਹ ਜੇ ਵੀ ਸੰਡੇ ਸੰਡੇ। ਸੰਡੇ ਸੰਡੇ ਖੇਲੇ ਦਾ ਵਸ ਆਪ ਇੱਕੋ ਹੀ ਗੇਮ ਰੱਖੀਏ ਕਿ੍ਕਟ ਅੱਗੇ ਪਿੱਛੇ ਹੋਇਆ ਨੀ ਟਾਈਮ।
ਅੱਛਾ ਸੰਡੇ ਸੰਡੇ ਖੇਲਦੇ ਹੋ ਬੋਲਿੰਗ ਕਰਾਦੇ ਜਾਂ ਬੈਟਿੰਗ ਕਰਦੇ ਹੋ।
ਮੈਂ ਕਿਹਾ ਭਾਈ ਦੋਨੋ ਕਰ ਲੈਣਾ, ਹਾਂਜੀ ਹਾਂਜੀ ਆਪਣਾ ਪ੍ਰਸਨ। ਹਾਂਜੀ ਹਾਂਜੀ ਹਾਂਜੀ ਮਤਲਬ ਕੀ ਇੱਕੋ ਹੀ ਬਸ ਜਦੋਂ ਵੀ ਟਾਈਮ ਮਿਲ ਜਾਏ ਸੋ ਉਹ ਇੱਕ ਵਾਰ ਚੱਲ ਜਾਂਦੇ ਆ ਨਾਲੇ ਅੱਜ ਗਰਮੀ ਬੜੀ ਹੈ। ਛੇ-ਸੱਤ ਵਜੇ ਘਰੋਂ ਨਿਕਲ ਜਾਈਦਾ ਗਿਆਰ੍ਹਾਂ ਵਜੇ ਘਰ ਆ ਜਾਈਦਾ।
ਹਾਂ ਨਹੀਂ ਠੀਕ ਹੈ ਸਵੇਰੇ ਸਵੇਰੇ ਖੇਡਿਆ ਜਾਂਦਾ ਵੀ ਵੈਸੇ ਗਰਮੀ ਤੇ ਵੈਸੇ ਨੀ। ਖੇਡਿਆ ਜਾਂਦਾ ਮਨ ਹੀ ਨਹੀਂ ਕਰਦਾ ਖੇਡਣ ਦੇ ਤੇ। ਮੈਂ ਬੈਟਿੰਗ ਕਰ ਲੈਣਾ। ਸਪਿਨ ਬੋਲਿੰਗ ਵੀ ਕਰਾ ਲਈਦੇ ਕਦੀ ਕਦਾਰ, ਆਲ ਰਾਊਂਡਰ ਲਾ ਲੋਓ ਬਸ ਹੋਰ।
ਕਿਹੜੀ ਕਿਹੜੀ ਕਿਹੜੀ ਗੇਮ ਕ੍ਰਿਕਟ ਗੇਮ ਖੇਡ ਦੇ ਟੈਨਿਸ ਨਾਲ। ਹਾੜ ਬੋਲ ਹਾੜਬੋਲ ਮੈਂ ਤੂੰ ਨਾ ਖੇਲਣਾ ਵ ਹਾਰਡ ਬੋਲ ਹੀ ਖੇਲਣਾ ਵ ਸੋਫਟ ਬੋਲ ਹੀ ਖੇਲਣਾ
ਅੱਛਾ ਦੋਨੋ ਗਏ ਅੱਗੇ ਕਿੱਥੇ ਨੀ ਗਏ ਖੇਡਣ ਅੱਗੇ ਨੀ ਆਉਂਦਾ ਨੰਬਰ।
ਨਾਲ ਚੈ ਕੀਤਾ ਦੋ ਵਾਰ ਟਰਾਈ ਕੀਤਾ ਲੇਕਿਨ ਪਿਆ ਨੀ ਹੋਈ ਹੈ ਬਸ ਟਰੈਲ ਟੂਲ ਤੇ ਗੱਲ ਹੁੰਦੀ ਹੈ
ਅੱਛਾ ਟਰੈਲ ਦਿੰਦੇ ਰਹਿੰਦੇ ਆ ਵੈਸੇ
ਹੁਣੇ ਹੁਣੇ ਗਿਆ ਸੀ ਮੈਂ ਆਪਣਾ ਤੇ ਕਰਨਾਲ ਤੋਂ ਅਗੇ ਜੀਂਦ ਵਗੈਰਾ ਗਿਆ ਸੀਗਾ
ਅੱਛਾ ਟ੍ਰੈਲ ਵਗੈਰਾ ਦੇਣ ਗਏ ਸੀ ਹੈਂ।
ਟ੍ਰਇਲ ਹੋ ਗਿਆ ਸੀ ਕੰਪਲੀਟ ਹੋ ਗਿਆ ਸੀ ਉਹ ਬਾਕੀ ਕੁੱਛ ਆਇਆ ਨੀ ਮੈਸਜ ਮੂਸਜ। ਦੇਖੋ ਕਦੋ ਆਦਾ ਮੈਸਜ
ਅੱਛਾ ਚਲੋ ਆ ਜਾਏਗਾ ਅ ਨਹੀ ਅਸੀਂ ਆਪਣਾ ਲੋਕ ਕਲੀ ਖੇਡ ਲਈਦਾ ਜੀ ਟਾਈਮ ਪਾਸ ਕਰ ਲਈਦਾ ਸੰਡੇ ਸੰਡੇ ਸਾਰੇ ਯਾਰ ਦੋਸਤ ਇਕੱਠੇ ਹੋ ਜਾਂਦੇ ਆ। ਤੇ ਥੋੜਾ ਐਤਵਾਰ ਵਗੈਰਾ ਟਾਈਮ ਪਾਸ ਹੋ ਜਾਂਦਾ ਵੀ ਉਸ ਤੋਂ ਬਾਅਦ ਕੀ ਕਰਨਾ ਕੰਮ ਥੋੜਾ ਬਹੁਤਾ ਛੋਟਾ ਮੋਟਾ ਕੰਮ ਕਰਦੇ ਰਹਿੰਦੇ ਆ ਉਹੀ ਦਿਹਾੜੀ ਦਿਹੂੜੀ ਲੱਗ ਜਾਂਦੀ ਹੈ ਬਸ ਹੋਰ ਕੀ
ਠੀਕ ਏ ਆਪਣਾ ਉਹੀ ਤਿਉਹਾਰ ਆ ਰਹੀ ਹੈ ਟਾਈਮ ਮਿਲਦਾ ਸਾਰੇ ਇਕੱਠੇ ਹੁੰਦਾ ਅੱਗੇ ਪਿੱਛੇ ਸਾਰੇ
ਹਮ ਨਹੀਂ ਤੁਹਾਡੇ ਉੱਥੇ ਪ੍ਰੋਫੈਸ਼ਨਲ ਗਉਂਡ ਵਗੈਰਾ ਵੀ ਬੰਦੇ ਮਤਲਬ ਇਹ ਸਿੰਪਲ ਜਿਹੇ ਆ।
ਨਹੀਂ ਪ੍ਰੋਫੈਸ਼ਨਲ ਵੀ ਹੈ ਅਸੀਂ ਅੱਛੇ ਅੱਛੇ ਪਲੇਅਰ ਆਉਂਦੇ ਆ ਸਿੰਪਲ ਵੀ ਹੈਗੇ ਨੇ। ਜੇ ਹੁਣ ਤੁਸੀਂ ਵਧੀਆ ਗੇਮ ਖੇਡਣੀ ਹੈ
ਅੱਛਾ ਅੱਛਾ ਟੀ ਟੀਮ ਦੇ ਉੱਪਰ ਹੈਗੇ ਮਤਲਬ ਵੱਡਿਆਂ ਦਾ ਮੈਚ ਖੇਲਣਾ ਤੇ ਫਿਰ ਪ੍ਰੋਪਰ ਮੈਚ ਗਰਾਊਂਡ ਹੁੰਦੇ ਆ ਹੋਰ ਕੀ ਤੇ ਵੱਡੇ ਤੁਹਾਡੇ ਗਰਾਊਂਡ ਵਗੈਰਾ ਉੱਥੇ ਸ਼ਹਿਰ ਤੁਹਾਡੇ ਗਰਾਊਂਡ ਵਗੈਰਾ
ਅੱਛੇ ਗਰਾਉਂਡ ਬਣੇ ਹੋਏ ਹੈ ਪ੍ਰੋਪਰ ਸਟੇਡੀਅਮ ਹੈਗੇ ਡੇ ਨਾਈਟ ਵੀ ਹੈ ਨਾਈਟ ਵੀ ਹੈ ਸਭ ਕੁਛ ਹੈ ਸਵਿਮਿੰਗ ਪੂਲ ਵਗੈਰਾ ਸਭ ਕੁਛ ਹੈਗਾ
ਅੱਛਾ ਸਭ ਕੁ ਨਾ ਫੀਸ ਹੀ ਬੜੀ ਹੁੰਦੀ ਹੋਣੀ ਵੈਸੇ ਤਾਂ ਫਿਰ ਨਾਈਟ ਵਗੈਰਾ ਮੈਚਾਂ ਦੀ ਤੇ।
ਹਾਂਜੀ ਨਾਈਟ ਦਾ ਅਲੱਗ ਹੈਗਾ ਜੀ ਤੇ ਆਪਾਂ ਜਿਹੜਾ ਦਿਨ ਦਾ ਉਹ ਦਿਨ ਦਾ ਅਲੱਗ ਹੈਗਾ ਦਿਨ ਦਾ ਮੈਂ ਕਿਹਾ ਦੋ ਢਾਈ ਹਜ਼ਾਰ ਰੁਪਏ ਹੈਗਾ ਰਾਤ ਤਾਂ ਨਾਈਟ ਦਾ ਮ ਹੈਗਾ ਚਾਰ ਪੰਜ ਹਜ਼ਾਰ ਰੁਪਏ ਕਰੀਬ ਹੈਗਾ
ਅੱਛਾ ਠੀਕ ਹੈ ਫੇਰ ਤਾਂ ਮਜ਼ਾ ਆਉਂਦਾ
ਆ ਵੀ ਲਾਈਟ ਲੂਟ ਦਾ ਖਰਚਾ ਹੋ ਜਾਂਦਾ ਨਾ ਵਿੱਚ ਤਾਂ ਉਹ ਥੋੜਾ ਕੋਸਟਲੀ ਪੈ ਜਾਂਦਾ
ਹਾਂ ਉਹ ਤੇ ਹੈ ਸਹੀ ਗੱਲ ਮਜ਼ਾ ਆਉਂਦਾ ਵੈਸੇ ਰਾਤ ਦਾ ਮੈਚ ਖੇਡਣ ਦਾ ਵੀ ਦਿਨੇ ਵੀ ਚਲੋ ਦਿਨ ਆਪਣੇ ਦਿਨ ਥੋੜ੍ਹੀ ਗਰਮੀ ਹੋ ਜਾਂਦੀ ਹੋਰ ਕੀ ਏ
ਹਾਂਜੀ ਹਾਂ ਜਿੱਦਾਂ ਕੁਛ ਹੈ ਹੋ ਹੁੰਦਾ ਚੋ ਬੰਦਾ ਕੰਮ ਚ ਬਿਜੀ ਹੁੰਦਾ ਰਾਤੀ ਚਲੌ ਫਰੀ ਹੋਰ ਰਾਤੀ ਚਲੋ ਬੰਦਾ ਮੈਚ ਖੇਡ ਲੈਂਦਾ
ਹਮ ਉਹ ਤੇ ਹੈ
ਹਾਂ ਆਪਣਾ ਉੱਥੇ ਪਰੀਅਨ ਸਬ ਕੁਛ ਵਧੀਆ
ਚਲੋ ਵਧੀਆ ਅੱਛੀ ਗੱਲ ਹੈ ਖੇਲਣਾ ਚਾਹੀਦਾ ਸਰੀਰ ਸੈੱਟ ਰਹਿੰਦਾ ਜੀ ਬਿਲਕੁਲ ਕਿਉਂ ਜੀ ਫਿਟ ਨਜ਼ਰ ਬੰਨੀ ਰਹਿੰਦੀ ਹੈ
ਜੀ ਬਿਲਕੁਲ ਬਿਲਕੁਲ ਹੋਰ ਬਸ ਇਹੀ ਹੈ
ਟਾਈਮ ਪਾਸ ਵੀ ਹੋ ਜਾਂਦਾ ਵੇ ਆਪਣਾ ਆਪਣਾ ਫਿਟਨੈਸ ਵੀ ਬੰਨੀ ਰਹਿੰਦੀ ਹੈ ਨਹੀ ਤੇ ਅੱਜ ਕੱਲ੍ਹ ਤਾਂ ਬੰਦੇ ਘਰ ਬੈਠੇ ਰਹਿੰਦੇ ਨੇ ਉਹ ਮੋਟਾਪਾ ਹੀ ਮੋਟਾਪਾ ਹੀ ਚੜ੍ਹਿਆ ਜਾਂਦਾ ਉਹਨਾਂ ਤੇ ਕੋਈ ਗੇਮ ਨਹੀਂ ਖੇਲਦੇ
ਸਹੀ ਗੱਲ ਆਪਾਂ ਉਹਨਾ ਪਿੱਛੇ ਟੂਰਨਾਮੈਂਟ ਚ ਟੀਮੰਡ ਆਈ ਸੀ ਸਾਡੀ ਟੀਮ ਸਾਰੀ ਹਾਰ ਗਈ ਸੀ
ਜਾਂ ਸੈਮੀ ਫਾਈਨਲ ਹਾਰ ਗਈ ਚਲੋ ਹਾਰ ਜਿੱਤ ਤਾ ਚਲਦੀ
ਹਾਂਜੀ ਹਾਂਜੀ ਕੀ ਆਪ ਆਪਣੇ ਕੋਲ ਸਕੋਰ ਕੁਛ ਬਣਿਆ ਨੀ ਇੱਕ ਸੌ ਦਸ ਤੇ ਸਾਰੇ ਆਲ ਆਊਟ ਹੋ ਗਏ। ਥੋੜਾ ਦਸ ਵਾਰ ਕੀ ਅਸੀ ਕਰਦੇ
ਚਲੋ ਟੈਮ ਟੈਮ ਦੀ ਗੱਲ ਹੈ ਜਿੱਤਦੇ ਵੀ ਰਹਿੰਦੇ ਬੰਦੇ ਹਾਰਦੇ ਵੀ ਰਹਿੰਦੇ ਹੋਰ ਕੀ
ਪਾਰਟ ਆਫ ਦਾ ਗੇਮ ਹੈਗੀ ਜੀ ਹਾਰ ਜਿੱਤ ਚੱਲਦੀ ਰਹਿੰਦੀ ਉਹਨੇ ਫੇਰ ਟੂਰਨਾਮੈਂਟ ਲੱਗਿਆ ਦਸ ਬਾਰਾਂ ਟੀਮਾ ਦੇ ਕਹਿ ਵੱਲੋਂ ਟੂਰਨਾਮੈਂਟ ਹੋ
ਅੱਛਾ ਵੱਡਾ ਟੂਰਨਾਮੈਂਟ ਹੋਏਗਾ ਹੁਣ ਤੇ ਫਿਰ ਹੁਣ ਤਾਂ ਅੱਗੇ ਬਰਸਾਤਾਂ ਵੀ ਹੈਗੀਆਂ ਟਾਈਮ ਵੀ ਜ਼ਿਆਦਾ ਲੱਗ ਜਾਏਗਾ ਤੁਹਾਡਾ ਡਾ ਕੱਟੋਗਾ ਚਾਰ ਤਿੰਨ ਚਾਰ ਮਹੀਨੇ ਨਿਕਲ ਜਾਂਣੇ ਤੁਹਾਡੇ ਫੇਿਰ ਗਰਮੀ ਅਹ ਸਰਦੀਆਂ ਵੀ ਵਿਚ ਸਟਾਟ ਹੋ ਜਾਂਦੀਆਂ
ਲਾਸਟ ਟੀਮਰ ਦਾ ਕਾਫੀ ਲੰਬਾ ਜਾਏਗਾ ਟੂਰਨਾਮੈਂਟ ਕਰ ਟੀਮ ਦਾ ਮੈਚ ਅਗਰ ਨੋ ਟੀਮ ਨੋ ਮੈਚ ਹੋਣ ਲ ਉਸ ਤੋਂ ਬਾਅਦ ਕੁਆਟਰ ਫਾਈਨਲ ਕਿਉਂਕਿ ਦਸ ਟੀਮਾਂ ਹੈਗੀਆਂ ਨਾ ਇੱਕ ਟੀਮ ਨੇ ਦੋ ਬਾਕੀ ਕਿਓਂਕਿ ਟੀਮਾਂ ਦੇ ਮੈਚ ਦੋ ਮੈਚ ਲਾ ਲੋ। ਸੈਮੀ ਫਾਈਨਲ, ਕੁਆਟਰ ਫਾਈਨਲ ਜੇ ਫਾਈਨਲ ਪਹੁੰਚ ਗਏ, ਚੱਲੇਗਾ ਚਾਰ-ਪੰਜ ਮਹੀਨੇ ਮੈਚ। ਚੱਲੇ ਓਂ
ਹਾਂ ਅੱਗੇ ਹੁਨ ਤੇ ਵੈਸੇ ਵੀ ਰੇਨੀ ਸੀਜਨ ਸਟਾਟ ਹੋਨ ਲੱਗੇਆ ਵੇ। ਸਾਵਨ ਸਟਾਰਟ ਹੋਣ ਲੱਗਿਆ ਵੈਸੇ ਹੀ ਤੁਹਾਡਾ ਮੈਚ ਚਾ ਅੱਜ ਵੀ ਮੇਰੀ ਗੱਲ ਬਰਸਾਤ ਚੱਲਦੀ ਪਈ ਆ ਕਈ ਸ਼ੈਰਾਂ ਚ ਚੱਲਦੀ ਪਈਆਂ ਵੈਂ।
ਹਾਂਜੀ-ਹਾਂਜੀ ਓ ਬਸ ਬਰਸਾਤਾਂ ਕਰਕੇ ਥੋੜਾ ਹੋ ਜਾਏਗਾ ਡਾਊਨ ਹੋਈ ਸ਼ਨੀਵਾਰ ਆਗੀ ਬਰਸਾਤ ਇਕ ਵਾਰ ਬੰਦਾ ਢਕੇ ਢਵਾਏ
ਹਾਂ ਫੇਰ ਤੇ ਮੁਸ਼ਕਿਲ ਹੋ ਜਾਂਦਾ ਖੇਡਨਾ।
ਆਜ ਵੀ ਸ਼ਨੀਵਾਰ ਬਰਸਾਤ ਆਈਏ ਰੁਕ ਤੇ ਗਈਏ ਵੇਖੋ ਕੱਲ ਨਾ ਆਜੇ ਕੱਲ ਨੀ ਆਗੀ ਤੇ ਫੇਰ ਮੁਸ਼ ਨੀ ਕੱਲ ਮੈਂ ਟੋਟੁ
ਹਾਂ, ਫਿਰ ਮੈਚ ਕੈਂਸਲ ਹੋ ਜਾਣਾ ਹੋਰ ਕੀ ਫਿਰ ਪੂਰਾ ਦਿਨ ਪੂਰਾ ਐਤਵਾਰ ਬੰਦਾ ਵੇਟ ਕਰਦਾ। ਸ਼ਨੀਵਾਰ, ਐਤਵਾਰ ਬਰਸਾਤ ਆ ਜਾਂਦੀ ਹੋਰ ਕੀ।
ਆਜੋ ਵਾਏਗੁਰੂ ਪ੍ਰਸ਼ਾ ਤਈਂ ਹੈਗੀਐ ਬਸ ਕਈ ਮੈਚ ਹੋਨੇ ਕਈ ਨਈਂ ਹੋਨਗੇ।
ਹਾਂ ਮਤਲਬ ਜੇ ਜੇੜੇ ਲੈਦਰ ਵਗੈਰਾ ਦੇ ਹੈਗੇ ਹਾਰਡਬੋਲ ਓ ਤੇ ਮੁਸ਼ਕਿਲ ਹੋ ਜਾਂਦਾ ਇਨਡੋਰ ਕ੍ਰਿਕਟ ਅੱਜ-ਕੱਲ ਇਨਡੋਰ ਕ੍ਰਿਕਟ ਵੀ ਬੜੀ ਚੱਲਨ ਲਾਗੀ। ਕਿਨਾ, ਉੱਥੇ ਮਤਲਬ ਹੋ ਜਾਂਦਾ ਮੈਚ ਵਗੈਰਾ।
ਅ ਇੰਡੋਰ ਚੀ ਹੋ ਜਾਂਦਾ ਲੇਕਿਨ ਓ ਓਥੇ ਵੀ ਘੁੰਮਸ ਘਾਮਸ ਬੋਤ ਹੋ ਜਾਂਦੀ ਕਿਓਂਕਿ ਚਾਰੋਂ ਤਰਫ ਕਵਰ ਹੁੰਦਾ ਹਵਾ ਹੂਵਾ ਕਰੌਸ ਹੁੰਦੀ ਨੀ ਵਿੱਚੇ। ਓਥੇ ਵੀ ਚਾਰਜਿਸ ਵਗੈਰਾ ਹੁੰਦੇ ਆ ਘੰ ਦੇ ਸੱਤ ਅੱਠ ਸੌ ਰੁਪਏ ਹੈਗੇ ਦੋ ਘੰਟੇ ਖੇਲੋ ਜ਼ਾਰ ਬਾਰਾਂ ਸੌ ਰੁ
ਲੋਕਾਂ ਨੇ ਅੱਜ-ਕੱਲ੍ਹ ਬਿਜਨਸ ਬਣਾ ਲਿਆ ਆਪਣਾ ਵੀ, ਇੰਡੋਰ ਕ੍ਰਿਕਟ ਦਾ ਸਟਾਰਟ ਕਰਕੇ।
ਬਸ-ਬੱਸ ਆ ਓ ਪੈਸੇ ਤਾਂ ਬੈਨੀਫਿਟ ਜੇ ਤੁਸੀਂ ਟਾਈਮ ਪਾਸ ਕਰਨਾ ਇੰਡੋਰ ਚ ਵੀ ਠੀਕ ਹੈ ਜੇ ਤੁਸੀਂ ਪਰੋਪਰ ਗਰਾਊਂਡ ਚ ਖੇਡਣਾ ਆਊਟਡੋਰ ਵਗੈਰਾ ਖੁੱਲੇ ਗਰਾਊਂਡ ਵਿਚ ਓਹੀ ਬੈਟਰ ਹੈਗਾ।
ਮਜਾ ਤੇ ਵੈਸੇ ਪੂਰਾ ਖੁੱਲੇ ਗਰਾਉਂਡ ਵਿਚ ਈ ਆਂਦਾ ਖੇਲਨ ਦਾ ਚੌਕੇ ਚੱ ਕੇ ਮਾਰਨਵਰਗੇ
ਹਾਂਜੀ-ਹਾਂਜੀ, ਉਹ ਮਜ਼ਾ ਤਾਂ ਵੇ ਆਊਟੋ ਡੋਰ ਚ ਹੀ ਹੈਗਾ ਖੁੱਲੇ ਗਰਾਊਂਡ ਚ ਹੀ ਹੈਗਾ। ਹੋਰ ਕੀ ਐ ਬਸ ਛੋਟੀ ਜੀ ਜਗਾ ਤੇ ਭਜਦੇ ਰਓ।
ਉਰੇ ਟੈਮ ਪਾਸ ਕਰਨਾ ਚਲੋ ਆਪਨੇ ਥੋੜੇ ਬੋਤੇ ਦੋ-ਚਾਰ ਪੰਜ ਬੰਦੇ ਫਰੀ ਹੋਨ ਤੇ ਬੰਦਾ ਖੇਲ ਲੈਂਦਾ ਇੰਨਡੋਰ ਕ੍ਰਿਕਟ। ਮਜ਼ਾ ਤੇ ਫੇਰ ਗਰਾਊਂਡ ਚੀ, ਪੂਰੀ ਟੀਮ ਹੋਵੇ ਗੇ
ਬੰਦਾ ਕੋਈ ਫਰੀ ਹੋ ਗੇਆ, ਚਾਰ ਬੰ ਸੱਤ ਸੱਠ ਪਲੇਅਰ ਕੀਤੇ ਗਰਾਊਂਡ ਚਲਾ ਗਿਆ, ਮੈਚ ਲਗਾ ਲੇ ਘੰਟਾ ਦੋ ਘੰਟੇ ਖੇਲ ਕੇ ਵਾਪਸ ਆਗੇ ਘਰ।
ਬਿਲਕੁਲ-ਬਿਲੁਲ, ਮਜ਼ਾ ਗ੍ਰਾਊਂਡ ਚ ਹੀ ਆਉਦਾ ਪੂਰੇ-ਪੂਰੇ ਬੰਦੇ ਗਿਆਰਾਂ ਬੰਦੇ ਕੇ ਵਾਈਵ ਗਿਆਰਾਂ ਬੰਦੇ ਖੇਲਦੇ ਹੋ ਮਜ਼ਾ ਤਾਂ ਆਂਦਾ ਪੁੂਰੀ ਟੀਮ
ਹਾਂਜੀ ਐ ਤਾ, ਹਾਂਜੀ ਐ ਤਾ।
ਇਨਾਮ ਵਗੈਰਾ ਵੀ ਰੱਖਦੇ ਹੋਨੇ ਫੇਰ ਤੁਸੀਂ ਸੈਮੀ ਫਾਈਨਲ ਫਾਈਨਲ ਵਗੈਰਾ ਵਿੱਚ।
ਹਾਂਜੀ ਪ੍ਰਾਈਜ਼ ਵਗੈਰਾ ਹੈਗੇ ਇੱਕੀ ਜ਼ਾਰ, ਗਿਆਰਾਂ ਜ਼ਾਰ ਜਿੱਤਨ ਆਲੇ ਇਕੀ ਜ਼ਾਰ ਰਏ ਸੈਮੀ ਫਾਈਨਲ ਜੇੜੇ ਫਾਈਨਲ ਹਾਰੇਗੀ ਗਿਆਰਾਂ ਜ਼ਾਰ ਰੁਪਏ। ਸ਼ਿਲਡਾ ਵਗੈਰਾ ਏਂਦਾ ਨੂ ਯਾ ਮੈਚਿਸ ਵਗੈਰੇ ਹੈਗੀ ਏ।
ਅੱਛਾ ਪੂਰਾ ਪ੍ਰੋਪਰ ਖੇਲਦੇ ਓ ਤੂਸੀ, ਐਂ?
ਪ੍ਰੋਪਰ ਹੈਗਾ ਜੀ ਪ੍ਰੋਰਜ ਸੀਰੀਅਜ ਐ ਕੁੱਛ। ਬੈਸਟ ਬੋਲਰ ਹੈਗਾ ਜੀ, ਬੈਸਟ ਬੈਟਸਮੈਨ ਐ, ਬੈਸਟ ਪਰ ਐ ਬੈਸਟ ਫੀਲਡਰ ਐ ਸਾਰੀ ਟਰੋਫੀਆਂ ਰੱਖੀਆਂ ਹੋਇਆ ਜੀ।
ਤੁਸੀ ਸਾਰੀਆ ਟਰੋਫੀਆਂ ਰੱਖੀਆਂ ਮਤਲਬ ਵਧੀਆ ਟਾਈਮ ਪਾਸ ਹੋ ਜਾਂਦਾ ਤੁਆਡਾ ਹੋਰ ਇੱਕ ਹੋਰ ਕਿਸ ਤਰ੍ਹਾਂ ਮਤਲਬ ਖੇਲਦੇ ਮਤਲਬ? ਬਾਰੋ ਵੀ ਟੀਮਾਂ ਆਂਦੀਆਂ ਲੋਕਲ ਟੀਮਾਂ ਹੁੰਦੀਆਂ ਸਾਰੀਆਂ ਬਾਰੋ ਜਿੱਥੋਂ ਮਰਜੀ ਆਜੇ ਟੀਮ?
ਫਿਲਹਾਲ ਤੇ ਲੋਕਲ ਈ ਆਂਦੀਐ। ਬਾਰੋ ਤੇ ਘੱਟ ਬਾਹਰੋ ਤੇ ਮੈਂ ਖੁਦ ਬਲਾਂਦੇ ਨੀ ਹੈਗੇ। ਲੋਕਲ ਈ ਚਲਦੀਐ ਕਿਉਂਕਿ ਲੋਕਲ ਈ ਕਾਫ਼ੀ ਹੋ ਜਾਂਦੀਐ।
ਲੋਕ-ਲੋਕ ਲੋਕਲ ਈ ਆਪਣੀ ਦਸ ਬਾਰਾਂ ਹੋ ਜਾਂਦੀਐ ਫੇਰ ਆਪਸ ਚ ਈ ਖੇਡ ਲੈਂਦੇ। ਓਇਓ ਨਾ ਜੇ ਨਾ ਹੋਏ ਲੋਕਲ ਫੇਰ ਤਾਂ ਕੀਤੀ ਬਾਰੋਂ ਬਲਾ ਲੈਂਦੇ।
ਤੇ ਗਰੁੱਪ ਵਗੈਰਾ ਬਣਾ ਕੇ ਖੇਲਦੇ ਓ ਤੁਸੀ ਹ?
ਹਾਂਜੀ ਗਰੁੱਪ ਬਣੇਗੇ ਜੀ ਹੁਣ ਮੇਰੇ ਖਿਆਲ ਪੰਜ-ਪੰਜ ਗਰੁੱਪ ਬਣੇਗੇ ਪੰਜ-ਪੰਜ ਟੀਮਾਂ ਦੇ ਦੋ ਗਰੁੱਪ ਬਣੇ ਗੇ ਮੇ ਬੀ।
ਅੱਛਾ ਤੇ ਓ ਹਰ ਟੀਮ ਨਾਲ-ਹਰ ਟੀਮ ਨਾਲ ਦੋ-ਦੋ ਮੈਚ ਹੋਣਗੇ ਕਹਿਣ ਦਾ ਮਤਲਬ ਐ ਹੈਗੇ ਤੁਆਡਾ ਤੇ ਉਹ ਆਈ ਪੀ ਐਲ ਅਲਾ ਸਿਸਟਮ ਰਖਦੇ ਐਲੀਮੀਨੇਟਰ ਅਲਾ ਮਤਲਬ ਜੋ ਦੋ ਫਸ ਟੋ ਟੀਮਾਂ ਹੁੰਦੀਆ ਜੇੜੀਆਂ?
ਅੱਜ ਓ ਨੀ ਸ਼ੈਦ ਆਇਆ ਅੱਜ ਪਿਛਲੀ ਵਾਰ ਤਾਂ ਓਹ ਆਇਆ ਨੀ ਸੀ ਦੋ ਕ ਟੀਮਾਂ ਵੱਧ ਗਈਐ। ਜੇ ਉੱਪਰ ਟੋਪ ਟੂ ਚ ਰੇਣਗੇ ਉਹ ਨਾ ਹਾਰ ਜੇੜੇ ਹਾਰਗੇ ਏਕ ਮੌਕਾ ਸ਼ੈਦ ਮਿਲੇ। ਬਾਕੀ ਉਨਾਂ ਦੇ ਉੱਪਰ ਹੈਗੇ ਵੇਖੋ ਕਿਵੇਂ ਰੱਖਦੇ ਰੂਲਸ ਵਗੈਰਾ।
ਨਈ ਨੀ ਠੀਕ ਐ ਵੈਸੇ ਐਲੀਮੀਨੇਟਰ ਹੋਣਾ ਚਾਈਦਾ ਬੰਦਾ ਏਨੀ ਮੇਨਤ ਕਰਕੇ ਟੋਪ ਟੂ ਵੇਚ ਚ ਆਂਦਾ ਪਿਆ ਦੂਜਾ ਚਾਂਸ ਵੀ ਨੀ ਮਿਲਦਾ ਫੇਰ ਟੀਮ ਕਈ ਵਾਰ ਪਹਿਲੇ ਚਾਂਸ ਇੱਚ ਈ ਬਾਰ ਹੋ ਜਾਂਦੀ ਐ। ਤਾ ਵੀ ਫਾਈਨਲ ਵਗੈਰਾ ਚ
ਨਈ ਜੀ ਰੱਖਣਾ ਵੀ ਚਾਹੀਦੈ ਹੋਰ ਕੀ ਬੰਦਾ ਏਕ ਟੋ ਟੋਪ ਟੂ ਤੇ ਕੁੱਛ ਫੈਦਾ ਤੇ ਹੋਵੇ ਟੋਪ ਟੂ ਚ ਜਾਣ ਦਾ। ਸਈ ਗੱਲ ਐ ਕੁੱਛ ਵੋ ਹਾਰੇ ਚਾਂਸ ਤੇ ਮਿਲੇਗਾ ਨਾ।
ਸਾਨੂੰ ਵੀ ਬਲਾਓ ਅਸੀਂ ਵੀ ਖੇਲਾਂਗੇ ਤੁਆਡੇ ਸ਼ਹਿਰ ਆ ਕੇ ਹੋਰ ਕੀ।
ਅੱਛ-ਅੱਛ-ਅੱਛ ਚਲੋ ਠੀਕ ਐ ਪਾਜੀ ਸਸ ਸ਼੍ਰੀਕਾਲ।
ਚਲੋ ਠੀਕ ਐ ਪਾਜੀ ਠੀਕ ਐ ਪਾਜੀ ਓਕੇ।